ਹੈਲੋ ਹਾਂਜੀ ਹਾਂਜੀ
ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਹੋ
ਹਾਂਜੀ ਮੈਂ ਵਧੀਆ ਤੁਸੀਂ ਤਾਂ ਹੋਰ ਕੀ ਕਰਦੇ ਪਏਸੀ ਕਿਵੇਂ ਯਾਦ ਕਾਰਡ ਲਾ ਜਿੰਨੇ ਦਿਨਾਂ ਬਾਅਦ
ਬਸ ਬਸ ਟਾਈਮ ਹੀ ਨਹੀਂੀ ਲੱਗਦਾ ਹੁਣ ਮੈਂ ਸੋਚ ਪੁੱਛਿਆ ਮੈਂ ਕਿਹਾ ਚੱਲ ਪੁੱਛਾਂ ਘੜੀ ਬਣਾਈ ਦੀ ਸੀ ਅੱਜ ਓਨੇ ਗੁੜੀਆਂ ਨੇ ਤੇ ਤੇ ਮੈਂ ਪੁੱਛਣੀ ਆ ਮੈਂ ਕਿਹਾ ਘੜੀ ਕਿਵੇਂ ਬਣਾ ਬਣਾਉਣੀ
ਵਾਹ ਕੜੀ ਕੀ ਅਜ ਤੁਸੀਂ ਰਾਤੀ ਬਣਾਉਂਦੇ ਹੋ ਕੜੀ
ਉਹ ਗੁਰ ਦੁਆਰੇ ਸੀ ਨਾ ਅੱਜ ਪ੍ਰੋਗਰਾਮ ਹੁੰਦਾ ਸੀ ਸਾਡੇ ਇੱਥੇ ਰਾਤੀ ਤੇ ਉਹ ਲੰਗਰ ਬਣਾ ਕੇ ਲੈ ਗਏ ਸੀ
ਆਪਣਾ ਇੱਧਰ ਲੋਕਲ ਹੀ ਹੈਗਾ ਗੁਰਦੁਆਾਰਰਾ ਨੇੜੇ ਹੀ
ਅੱਛਾ ਚਲੋ ਵਧੀਆ ਆ ਵੀ ਰਹੀ ਸੀ ਭਾਵੇਂ ਹੋਰ ਦੱਸੋ ਰਾਤ ਦਾ ਡਿਨਰ ਹੋ ਗਿਆ ਤੁਹਾਡਾ
ਹਾਂਜੀ
ਰਾਤ ਦੀ ਰੋਟੀ ਖਾ ਲਈ ਮੈਂ ਕਿਹਾ
ਉਹ ਰੋਟੀ ਖਾ ਲਈ
ਹਮ
ਹੋਰ ਸੁਣਾਓ ਕੀ ਕਰਦੇ ਪ ਉਹ
ਬਸ ਹੁਣ ਫ੍ਰਰੀ ਹੋਈ ਸੀ ਮੈਂ ਗੱਲ ਕਰਾਂ
ਵਧੀਆ ਕੀਤਾ ਸੀ ਬਸ ਅਸੀ ਤ ਟਾਈਮ ਹੀ ਨਹੀਂੀ ਲੱਗਦਾ, ਪੁਲਿ ਤਾਂ ਕੰਮ ਆਈ ਦਾ ਇੰਨੀ ਲੇਟ ਬਸ, ਐਵੇਂ ਟਾਈਮ ਨਿਕਲ ਜਾਂਦਾ ਪਤਾ ਹੀ ਨਹੀਂੀ ਲੱਗਦਾ ਹੋਰ ਦੱਸੋ ਕੀ ਹਾਲ ਨੇ ਬੱਚੇ ਠੀਕ ਨੇ ਘਰ
ਬੱਚੇ ਬਹੁਤ ਵਧੀਆ ਠੀਕ ਹੈ
ਅੱਛਾ ਕੱਪੜੇ ਵਗੈਰਾ ਸੀਲ
ਹਾਂ ਕੱਪੜੇ ਸੀ ਲੈਂਨੈ ਆਾਂ, ਬਸ ਉਹ ਕਦੀ ਆ ਜਾਣ ਤੇ ਸੀ ਲਈ ਦੇਦੀ ਤਾਂ ਫਿਰ ਔਖਾ ਈ ਆ
ਵਿੱਚ ਤੁਸੀਂ ਬੰਦ ਕਰ ਤੇ ਸੀ, ਨਾ ਕੱਪੜੇ ਸ ਸੀਣੇ ਮੈਂ ਕਿਉਂਕਿ ਕੱਪੜੇ ਸਵਾਣੇ ਸੀ, ਮੇਰੇ ਕੱਪੜੇ ਪਾਏ ਦੇ ਨਹੀਂ ਇਨੇ ਸਾਰੇ
ਅੱਛਾ ਅੱਛਾ, ਕੋਈ ਨੀ ਸੀਦਾਂਗੀ ਹੁਣ ਫ੍ਰਰੀ ਆ ਮੈਂ, ਛੁੱਟੀਆਂ ਪੈ ਗਈਆਂ ਬੱਚਿਆਂ ਦੀਆਂ
ਅੱਛਾ, ਚਲੋ ਕੋਈ ਨੀ ਫੇਰ, ਮੈਂ ਆਵਾਂਗੀ ਜਦੋਂ ਵੀ ਮੇਰਾ ਜ ਚੱਕਰ ਲੱਗਾ ਨਾ, ਉੱਥੇ ਤੇ ਆਵਾਂਗੀ ਜਰੂਰ ਕੱਪੜੇ ਸਵਾ
ਹਾਂ ਹਾਂ
ਨਈ ਤਾਂ ਅਗਰ ਤੁਹਾਡਾ ਨਹੀਂ ਤਾਂ, ਅਗਰ ਤੁਹਾਡਾ ਚੱਕਰ ਲੱਗਦਾ ਬਾਜ਼ਾਰ ਦੇ ਤੁਸੀਂ ਪੀਸ ਵਗੈਰਾ ਲੈ ਆਣਾ, ਮੈਂ ਤੁਹਾਨੂੰ ਆਪਣਾ ਮਤਲਬ ਫਿਟਿੰਗ ਵਗੈਰਾ ਭੇਜ ਦਵਾਂਗੀ, ਸਾਰਾ ਲਿਖ ਕੇ ਮੇਜਰਮੈਂਟ ਕਰਕੇ
ਅੱਛਾ ਅੱਛਾ ਕੋਈ ਨੀ, ਮੇਰਾ ਚੱਕਰ ਲੱਗਿਆ ਤੇ, ਮੈਂ ਲੈ ਆਵਾਂਗੀ
ਹਾਂਜੀ ਲੈ ਆਇਓ ਹੋਰ ਦੱਸੋ ਕੀ ਕੀਤਾ ਸ ਸਵੇਰੇ ਸਵੇਰੇ, ਕੀ ਬਣਾਇਆ ਸੀ ਤੁਸੀਂ
ਸਵੇਰੇ, ਅਸੀਂ ਬਣਾਇਆ ਸੀ, ਘੀਆ ਤੇ ਵੜੀਆਂ ਸੋਇਆਬੀਨ ਦੀਆਂ
ਘਆ ਤੇ ਵੜੀਆਂ, ਉਹ ਕਿਵੇਂ ਬਣਾਂਦੇਓ ਕੱਠੀਆਂ ਬਣਾ ਲੈਂਦੇ ਘਆ ਤੇ ਵੜੀਆਂ
ਹਾਂ, ਘੀਆ ਤੇ ਸੋਇਆਬੀਨ ਬੜੀਆਂ ਬੜੀਆਂ ਪਹਿਲੇ
ਹਾਂਜੀ
ਫੇਰ, ਬਸ ਪਿਆਜ਼ ਟਮਾਟਰ, ਜਿਵੇਂ ਤੜਕਾ ਲਾਈ ਦਾ ਤੜਕਾ ਲਾ ਕੇ, ਫੇਿਰ ਉਹ ਬੜੀਆਂ ਨੂੰ ਨਚੋੜ ਕੇ, ਉਹ ਪਾ ਦੋ ਵਿੱਚ, ਘੀਆ ਕੱਟਿਆ ਹੋਇਆ ਪਾ ਦੋ, ਮਸਾਲੇ ਪਾ ਦੋ ਬੇਸਿਕ ਜਿਹੜੇ ਨੋਰਮਲ ਮਸਾਲੇ ਪੈਂਦੇ ਨੇ ਬਹੁਤ ਸਵਾਦ ਬਣਿਆ ਸ
ਮਸਾਲੇ ਚ ਕੀ ਕੀ ਪਾਉਂਦੇ ਹੋ ਨਮਕ ਹਲਦੀ ਦੇਗੀ ਮਰਚ
ਹਾਂ ਗਰਮ ਮਸਾਲਾ ਥੋੜਾ ਜਿਹਾ
ਅੱਛਾ, ਅੱਛਾ ਗਰਮ ਮਸਾਲਾ ਨਾ ਸਵਾਦ ਨਹੀਂ ਬਣਦਾ ਬਾਹਰੋਂ ਲਿਆਉਂ ਹ ਜਾ ਟੇਸਟ ਨਹੀਂ ਆਉਦਾ।
ਅਸੀਂ ਤਾਂ ਘਰ ਹੀ ਬਣਾਨਣੇ ਹਾਂ ਨਾ- ਨਾ ਅਸੀਂ ਤਾਂ ਘਰ ਹੀ ਬਣਾਨੇ ਆ। ਅ
ਘਰ ਮੈਂ ਬਣਾਇਆ ਮੈਂ ਬਣਾਇ ਘਰ ਇੱਕ ਦੋ ਵਾਰੀ ਮੇਰੇ ਕੋਲ ਸਹੀ ਨੀ ਬਣਿਆ ਮੈਂ ਸੌਂਫ ਪਾਈ ਸੀ ਵਿੱਚ ਮੋਟੀ ਇਲਾਚੀ ਔਰ ਜਵੇੈਨ ਐਵੇਂ ਐਂ ਦਾ ਸਮਾਨ
ਹੂੰ, ਜਵੈਨ ਤੇ ਮੋਟੀ ਲਾਚੀ ਪੈਂਨਦੀ ਨਹੀਂ। ਗਰਮ ਮਸਾਲੇ ਦਾ ਅਸੀਂ ਗਰਮ ਮਸਾਲੇ ਪਾਉਂਦੇ ਹਾਂ ਸੁੱਕਾ ਧਨੀਆ ਜੀਰਾ ਕਾਲੀ ਮਰਚ ਤੇ ਤੇ ਵਿੱਚ ਥੋੜਾ ਪਾਈਦਾ ਉਹ ਜੋ ਦਾਲ ਚੀਨੀ, ਤੇਜ ਪੱਤਾ, ਲੌਂਗ, ਥੋੜੀ ਛੋਟੀ ਇਲਾਇਚੀ, ਥੋੜ੍ਹੀ ਮੋਟੀ ਇਲਾਇਚੀ ਤੇ
ਅੱਛਾ ਹੋਰ ਤੁਸੀ ਕਰਦੇ ਹੋ।
ਬਸ ਹੁਣੇ ਹੀ ਫ੍ਰੀ ਹੋਏ ਸੀ ਅਸੀ ਰੋਟੀ ਖਾ ਕੇ ਮੈਂ ਕਿਹਾ ਪੁੱਛਾਂ ਕੀ ਕਰਦੇ ਓ।
ਇਆ ਕੀਤਾ ਬਸ ਮੈਂ ਟਾਈਮ ਹੀ ਨੀ ਲੱਗਦਾ ਮੈਂ ਕਿੰਨੀ ਵਾਰੀ ਸੋਚਦੀ ਮੈਂ ਕਿਹਾ ਕ ਕਰਨੀ ਹਾਂ ਫੋਨ ਅੱਜ ਕਰਨੀ ਆਂ ਅੱਜ ਕਰਨੀ ਆਂ ਟਾਈਮ ਹੀ ਨੀ ਲੱਗਦਾ ਬਸ ਵਧੀਆ ਕਿਦਾ ਤੁਸੀਂ ਕਰ ਲਿਆ।
ਹੂੰ
ਹੋਰ ਕੜੀ ਕਿਵੇਂ ਬਣਾਉਂਦੇ ਫਿਰ ਤੁਸੀਂ ਬਸ ਮੈਂ ਹੁਣੇ ਥੋੜੀ ਚੀਜ਼ਾਂ ਚੋਜਾਂ ਸਾਂਭੀਆਂ ਰਸੋਈ ਵਗੈਰਾ ਸਾਂਭ ਕੇ ਫਰੀ ਹੋਈ ਸੀ।
ਕੜੀ ਨੋਰਮਲ ਜਿਵੇਂ ਕੜੀ ਬਣਾਈ ਦੀ ਹੈ ਲ ਲੱਸੀ ਉਬਲਣੀ ਧਰ ਦੋ ਫ ਥੋੜਾ ਬੇਸਣ ਮਿਕਸ ਕਰ ਦੋ ਨਮਕ ਹਲਦੀ ਤੇ ਜਵੈਨ ਪਹਿਲੇ ਪਾ ਕੇ ਧਰ ਦੋ ਉਹ ਕੜਦੀ ਰਹਿੰਦੀ। ਦੀਏ ਇੱਕ ਸਾਈਡ ਪਕੌੜੇ ਧਰ ਲੋ। ਫਿਰ ਪਕੌੜੇ ਕੱਢ ਕੇ ਤੇ ਫੇਰ ਉਹ ਤੇਲ ਫੇਰ ਥੋੜਾ ਤੇ ਤੜਕਾ ਲਾ ਦਿੰਨ ਹਾਂ ਕੜੀ ਪੱਤਾ, ਮੇਥਰਾ ਤੇ ਹਲਦੀ, ਲਸਣ ਲੁਸਣ ਪਾ ਕੇ ਅਸੀਂ ਇਸ ਤ ਸਰਸਾ ਤੇਲ ਹੀ ਯੂਜ ਕਰਨੇ ਹ ਅਸੀਂ ਦੂਸਰਾ ਕੁਛ ਨੀ ਰਿਫਾਈਡ ਵਗੈਰਾ ਕਦੇ ਯੂਜ ਨਹੀ ਕੀਤਾ ਅਸੀਂ
ਸਿਰਦੇ ਮੈਂ ਏਹ ਪੁੱਛਦੀ ਸੀ ਕਿ ਤੁਸੀਂ ਕਿ ਮਤਲਬ ਕਿ ਪਕੌੜੇ ਕੀ ਪਲੇਨ ਬਣਾਉਂਦੇ ਹੋ ਆ ਜਿਵੇਂ ਕਹਿੰਦੇ ਨੇ ਵਿੱਚ ਪਿਆਜ਼ ਆਲੂ ਹਰੀ
ਪਿਆਜ ਤੇ ਹਰੀ ਮਿਰਚ ਪਾ ਕੇ ਬਸ ਪਿਆਜ਼ ਹਰੀ ਮਿਰਚ ਥੋੜ੍ਹਾ ਜਿਹਾ ਗਰਮ ਮਸਾਲਾ ਥੋੜ੍ਹਾ ਜਿਹਾ ਨਮਕ ਤੇ ਥੋੜ੍ਹੀ ਜਿਹੀ ਫਾਲਤੂ ਕੁਛ ਨੀ ਪਾਣਾ ਵਿੱਚ
ਕੜੀ ਵੀ ਤਾਂ ਬਣਦੀ ਹੈ ਨਾ ਕਿਵੇਂ ਬਣਦੀ
ਸਿੰਧੀ ਕੜੀ ਬਸ ਜਦੋਂ ਬਣਾਵਾਂਗੇ ਤੁਹਾਨੂੰ ਏਹਦੋ ਕਰਾਂਗੇ ਫੋਨ
ਨਹੀਂ ਉਹ ਤਾਂ ਮੈਂ ਆਵਾਂਗੀ ਖਾਣ ਵਾਸਤੇ। ਨਹੀਂ ਮੈਂ ਪੁੱਛਦੀ ਸੀ ਕਿ ਬਣਦੀ ਕਿਵੇਂ ਸਿੰਧੀ। ਤੜੀ
ਸਿੰਧੀ ਕੜੀ ਨਹੀਂ ਮਾਣ। ਬਣਾਈ ਸੀ ਬੜਾ ਟਾਈਮ ਹੋ ਗਿਆ ਬਣਾਈ ਨੀ ਉਹਨੇ ਇੱਕ ਵਾਰ ਬਣਾ ਕੇ ਵੇਖ ਰਖਾਂਗੀ ਸਵਾਦ ਬਣਨੀ ਤੇ ਫਿਰ ਤੁਹਾਨੂੰ ਦੱਸਾਂਗੀ ਕਿਵੇਂ ਬੰਨੀ ਆ
ਹਾਂ
ਠੀਕ ਹੈ ਨਾ
ਹੋਰ ਹਾਂਜੀ ਹਾਂਜੀ ਠੀਕ ਹੈ ਹੋਰ ਕਦੋਂ ਚੱਕਰ ਲਾ ਰਹੇ ਹੋ?
ਵੇਖੋ ਅਜੇ ਤਾਂ ਕੁਛ ਪਤਾ ਹੀ ਨਹੀਂ ਗਰਮੀ ਕਿੰਨੀ ਹੋਈ ਦੀ ਏ ਮੌਸਮ ਬਾਹਰ ਕਿੱਥੇ ਨਿਕਲਣ ਹੀ ਨੀ ਦਿੰਦਾ ਸਾਰਾ ਦਿਨ ਅੰਦਰ ਹੀ ਬਸ ਰਹਿਣੇ ਆ ਬਸ ਗਰਮੀ ਚ ਏ ਸੀ ਚਲਾਇਆ ਤੇ ਬਹਿ ਗਿਆ ਬਸ
ਸਹੀ ਗੱਲ ਗਰਮੀ ਬੜੀ ਜ਼ਿਆਦਾ ਹੀ ਹੋਈ ਦੀ ਹੈ। ਸਾਡੇ ਇਧਰ ਵੀ ਬਹੁਤ ਅੱਛੀ ਤੁਸੀਂ ਤੇ ਮੰਨੋ ਕਿ ਸੱਤ ਵਜੇ ਤੱਕ ਹੁੰਦਾ ਇਨਾ
ਹਾਂ ਲੂ ਚਲਦੀ ਹੈ
ਉਹ ਵੀ ਤਾਂ ਹੋਰ ਬੰਦਾ ਬਾਜ਼ਾਰ ਬਜ਼ੂਰ ਜਾਣਾ ਬੰਦਾ ਜਾ ਹੀ ਨਹੀਂ ਸਕਦਾ ਇੰਨੀ ਗਰਮੀ
ਹੋਰ
ਮੈਂ ਕਿਹਾ ਬੰਦਾ ਬਜ਼ਾਰ ਬਜੂਰ ਜਾ ਨਾ ਹੋਏ ਬੰਦਾ ਜਾ ਹੀ ਨਹੀਂ ਸਕਦਾ ਇਨੀ ਗਰਮੀ ਹੁੰਦੀ ਏ ਹੈਲੋ
ਹੈਲੋ ਹਾਂਜੀ ਤੁਹਾਡੀ ਆਵਾਜ਼ ਨੀ ਆ ਰਹੀ ਸੀ ਵਿਚ
ਅੱਛਾ ਮੈਨੂੰ ਲੱਗਦਾ ਕੋਈ ਨੈਟਵਰਕ ਇਸ਼ੂ ਹੋਣਾ ਮੈਂ ਕਿਹਾ ਈ ਉਹ ਗਰਮੀ ਇੰਨੀ ਵੇ ਨਾ ਬੰਦੇ ਨੇ ਬਜ਼ਾਰ ਬਜੂਰ ਜਾਣਾ ਬੰਦਾ ਬਜ਼ਾਰ ਵੀ ਨਹੀਂ ਜਾ ਸਕਦਾ
ਉਹ ਹੀ ਬਹੁਤ ਗਰਮੀ ਹੈ ਹੀ ਬਹੁਤ ਹੀ ਸੀ
ਸਵੇਰੇ ਸਵੇਰੇ ਛੇ ਵਜੇ ਆਏ ਉੱਤੋ ਸੂਰਜ ਆਜੇ ਗਾ ਸਿਰ ਤੇ ਤੇ ਛੇ ਵਜੇ ਤੱਕ ਦੁਖ ਸ਼ਾਮ ਰਹੇਗਾ ਸੂਰਜ। ਫਿਰ ਉਸ ਤੋਂ ਬਾਅਦ ਏਨੀਂ ਤੱਪਦੀ ਲੂ ਚਲੇਗੀ।
ਬਸ ਅ
ਹੋਰ ਗਏ ਨੀ ਤੁਸੀਂ ਛੁ
ਛੁੱਟੀਆਂ ਜੀ ਨਾ, ਅਸੀਂ ਕਿਤੇ ਗਏ ਨੀ। ਬਸ।
ਅੱਛਾ, ਏਧਰ ਲਾ ਲੋ ਚੱਕਰ, ਏਧਰ ਆ ਜੋ ਸਾਡੇ ਵਲ।
ਹਾਂ ਬਸ ਵੇਖਦੇ ਆ ਹੁਣ। ਗਰਮੀ ਕਰਕੇ ਕਿੱਥੇ ਨਿਕਲੇਆ ਨੀ ਜਾਂ ਹਾਂ ਬੱਚੇ ਅੰਦਰ ਹੀ ਬੈਠੇ ਰਹਿੰਦੇ ਨੇ ਬਸ।
ਠੀਕ
ਹੋਰ।
ਬਸ ਠੀਕ ਏ। ਔਰ ਤੁਸੀਂ ਦੱਸ।
ਤੁਹਾਡੇ ਘਰ ਸਭ ਠੀਕ ਹੈ?
ਹਾਂਜੀ ਸਭ ਠੀਕ ਹੈ।
ਕੀ ਬਣਾਇਆ ਤੁਸੀਂ ਅਜ?
ਅਸੀਂ ਅੱਜ ਬਣਾਈ ਸੀ ਮੂੰਗੀ ਧੋਤੀ ਦਾਲ, ਅੱਜ ਹਲਕਾ ਹੀ ਬਣਾਇਆ ਸੀ।
ਅੱਛਾ।
ਬਸ। ਸਵੇਰੇ ਹੈਵੀ ਖਾ ਲਿਆ ਸੀ। ਸਵੇਰੇ ਜਿਵੇਂ ਖਾਂਜੀ ਰਾਜਮਾ ਚਾਵਲ ਬਣਾਏ ਸੀ ਨਾ, ਤੇ ਤੁਹਾਨੂੰ ਪਤਾ ਏ ਹੈਵੀ ਹੋ ਜਾਂਦੇ ਨੇ ਚਾਵਲ। ਨਾਲ ਫੁਲਕਾ ਵੀ ਖਾ ਲੋ ਤੇ ਫੇਰ ਪਤਾ ਏ ਚਾਵਲ ਐਵੇਂ ਖਾਂਦੇ ਨੀ। ਫੁਲਕਾ ਚਾਹੀਦਾ ਹੁੰਦਾ ਨਾਲ।
ਉਹੀਉ ਫੁਲਕਾ ਦਾ ਪਹਿਲੇ।
ਫਿਰ ਮੈਂ ਕਿਹਾ ਚਲੋ ਦਾਲ ਬਣਾਈਏ, ਫਿਰ ਮੈਂ ਕੀ ਸਬਜ਼ੀ ਬਣਾਵਾਂ ਹੁਣ? ਰਾਤੀ ਮੈਂ ਫਿਰ ਪਤਲੀ-ਪਤਲੀ ਨਾ ਸੂਪ ਅਕਣ ਦਾਲ ਬਣਾ ਲੀ ਮੂੰਗੀ ਧੋਤੀ। ਸਬਨੇ ਖਾ ਵੀ ਲੀਤੀ। ਹਾਂਜੀ। ਹੋਰ ਦੱਸੋ।
ਜਾਣਾ ਐ ਤੁ ਤੁਸੀਂ ਮਾਰਕੀਟ ਕਦੋਂ ਜਾਓਗੇ ਫੇਰ? ਆਓਗੇ ਕਦੋਂ ਕੱਪੜੇ ਸੀਨ ਆਸਤੇ ਦੇਣ
ਹਾਂਜੀ, ਮੈਂ ਵੇਖੋ, ਪਹਿਲੇ ਮੈਂ ਮਾਰਕਿਟ ਜਾ ਕੇ ਪਹਿਲੇ ਕੱਪੜਾ ਲਿਆਣਾ। ਕਿਉਂਕਿ ਇੱਕ ਦੋ ਪੁਆਇੰਟ ਮੇਰੇ। ਪੇ ਜੈ ਮੈਂ ਇੰਨੀ ਦੂਰ ਆਈ ਤੇ ਮੈਂ ਇੱਕ- ਦੋ ਕੇ ਜਾਵਾਂਗੇ ਦਸ ਪੰਦਰਾਂ।
ਹਮ ਅੱਛਾ ਅੱਛਾ
ਜਾਂ ਜੇ ਤੁਹਾਡਾ ਚੱਕਰ ਲੱਗਦਾ, ਤੁਹਾਡੇ ਪਾਸੇ ਜਿਵੇਂ ਹੈ, ਵੀ ਜਿਵੇਂ ਬਿਲਾਸਪੁਰ ਹੋ ਗਿਆ, ਇਸ ਪਾਸੇ ਜਿਵੇਂ ਹੋਲਸੇਲ ਕੱਪੜਾ ਰੇਟ ਮਿਲਦਾ ਵ, ਤੁਸੀਂ ਦੇਖ ਲਿਓ। ਤੁਹਾਡੇ ਚੱਕਰ ਲੱਗੇ, ਤੇ ਦੇਖ ਲ ਲੈ ਆਇਓ, ਮੈਂ ਤੁਹਾਨੂੰ ਪੇਮੈਂਟ ਕਰ ਦਾਂਗੀ ਔਨਲਾਈਨ।
ਹਾਂਜੀ ਚਲੋ, ਦੇਖਾਂਗੀ ਮੈਂ। ਗਈ ਤੇ ਮੈਂ ਲੈਵਾਂਗੀ, ਤੁਹਾਨੂੰ ਫੋਨ ਕਰ ਲਾਂਗੀ। ਤੁਸੀਂ ਆ ਜਾਣਾ, ਯ ਤੇ ਇਕੱਠੇ ਪਾ, ਚੱਲ ਜਾਗੇ।
ਹਾਂ, ਉਓਹੀ ਮੈਂ ਦੋਂ ਤੁਹਾਨੂੰ, ਕਹਿ ਰ ਹ ਟਾਈਮ ਲੱਗਦਾ ਨੀ, ਵੀ ਅਜੇ ਮੈਂ ਆਈ, ਤੇ ਫਿਰ ਮੈਂ ਇਕੱਠੇ ਦੇ ਕੇ ਜਾਵਾਂਗੀ। ਨਹੀ ਤਾਂ, ਅਗਰ ਤੁਹਾਡਾ ਚੱਕਰ ਲੱਗਦਾ, ਤੇ ਤੁਸੀਂ ਲੈਆਨਾ। ਤੇ, ਜਾਂ ਫਿਰ ਵੀਡੀਓ ਕੋਲ ਫੋਟੋਜ਼ ਵਗੈਰਾ ਫੀ ਇਸ ਨਾ ਮੈ ਲਓ
ਹਾਂਜੀ, ਹਾਂਜੀ ਕੋਈ ਨੀ।
ਕਿਉਂਕਿ ਮੈਂ ਸੋਚ ਰਹੀ ਸੀ, ਮਤਲਬ ਕੀ, ਕਹਿੰਦੇ ਪਲੇਨ ਕੱਪੜੇ ਲੈ ਕੇ ਨਾ, ਉਹਦੇ 'ਤੇ ਲੈਂਸ ਵਗੈਰਾ ਵਰਕ ਕਰਾ ਕੇ, ਫਿਰ ਸਾਫ਼ ਕਰਾਉਂਦਾ। ਜ਼ਤ ਚਲੋ ਠੀਕ, ਓਕੇ ਫੇਿਰ।
ਚਲੋ ਠੀਕ, ਹਾਂਜੀ, ਉਹ ਮੇਰੇ ਵੀ ਕੋਈ ਆ ਗਿਆ, ਠੀਕ ਹੈ।
ਠੀਕ ਹੈ, ਓਕੇ, ਸਤਿ ਸ਼੍ਰੀ ਅਕਾਲ ਜੀ।